ਹੈਲੋ ਹੈਲੋ ਸੁ ਹੈਲੋ, ਸਤਆ ਸ਼ ਅ ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ, ਬਸ ਵਧੀਆ ਹੋਰ ਕੀ ਕਰ ਰਹੇ ਸੀ?
ਕੁਜਨੀ ਜੀ ਬੈਠਿਆ ਸੀ ਬਸ, ਹਾਂਜੀ ਤੁਸੀਂ ਦੱਸੋ
ਮੈਂ ਸਮੋਸੇ ਮੰਗਵਾਏ ਸੋ ਖਾਏ ਨੇ।
ਅੱਛਾ ਸਮੋਸੇ ਮੰਗਵਾਏ ਸੀ ਉਹ ਖਾਏ ਹੈ, ਘੁੰਮਣ ਘਾਮਣ ਨੀ ਗਏ ਕਿੱਥੇ
ਬਸ ਵੈਸ਼ਨੋ ਦਰਬਾਰ ਹੀ ਗਈ ਸੀ।
ਵੈਸ਼ਨੋ ਦਰਬਾਰ, ਬਸ ਇੱਕ ਹੀ ਜਗਾ
ਹਮ
ਹੋਰ, ਹੋਬੀਜ਼- ਹਾਬੀਜ਼ ਕੀ ਹੈ ਤੁਹਾਡੀ
ਮਿਊਜ਼ਿਕ ਸੁਣਨਾ
ਮਿਊਜ਼ਿਕ ਤੋਂ ਇਲਾਵਾ
ਅਲਾਵਾ, ਫੋਨ ਚਲਾਣਾ
ਫੋਨ ਚਲਾਉਣਾ, ਫੋਨ ਚਲਾਣੇ ਚ ਕੀ ਵਧੀਆ ਲੱਗਦਾ?
ਸਨੈਪਚੈਟ ਚਲਾ ਲੋ।
ਸਨੈਪਚੈਟ ਚ ਕੀ ਵਧੀਆ ਲੱਗਦਾ ਹੈ? ਸਨੈਪਚੈਟ ਚ ਕਿੱਥੇ ਆਉਂਦੀ ਹੈ ਰੀਲਸ ਹਾਂ -ਹਾਂ ਸਪੋਰਟਸ ਲਾਈਟਸ ਆਉਂਦੀਆ, ਰੀਲਾਂ ਮੈਂ ਪਹਿਲੀ ਵਾਰ ਸੁਣਿਆ
ਫਰੇਲਾ ਹੀ ਬੋਲਦੇ ਨੇ ਉਹਨੂੰ ਵੀ
ਨਹੀਂ ਸਪੋਰਟਸ ਲਾਈਟ, ਹੈ ਤਾਂ ਅਲੱਗ -ਅਲੱਗ ਨਾ
ਉਹ ਮਰਜ਼ੀ ਆਪਣੀ ਜੋ ਮਰਜ਼ੀ ਬ ਹਾਂਜੀ, ਹੋਰ ਤੁਸੀਂ ਦੱਸੋ
ਬਸ ਜੀ, ਅਸੀਂ ਤਾਂ ਇੰਸਟਾਗ੍ਰਾਮ ਵੀ ਕਰ ਹਾਂ ਸਨੈਪਚੈਟ ਵੀ ਕੱਟਤਾ ਸਭ ਕੱਟਤਾ
ਫਿਰ, ਕੀ ਚਲਾਉਦਾ ਅੱਜ ਕੱਲ ਵਟਸਪ
ਅੱਜ ਕੱਲ੍ਹ ਤਾਂ, ਹਾਂ ਯੂਟਿਊਬ ਹੀ ਚਲਾ ਰਹੇ ਹ ਹੁਣ ਤਾਂ ਸਪੋਟੀਫਾਈ ਪਲੇ ਕਰ ਰਹਾ
ਅੱਛਾ। ਹੋਰ ਤੁਵਾਡਾ ਉਧਰ ਮੌਸਮ ਕਿਵੇਂ ਦਾ?
ਮੌਸਮ ਬੜਾ ਸੁਹਾਣਾ ਹੈ ਜੀ ਏਦਰ। ਠੰਡ -ਠੰਡ ਲੱਗ ਰਹੀ ਹੈ ਐਵੇਂ ਲੱਗਦਾ ਹੈ ਜਿਵੇਂ
ਠੰਡ ਲੱਗਣਾ ਵੀ ਸ਼ੁਰੂ ਹੋ ਗਈਏ
ਹਾਂਜੀ ਸ਼ਿਮਲਾ ਚ ਬੈਠਿਆ ਕੰਬਲ ਲੈ ਕੇ ਲੇਟਿਆ ਪਇਆ ਮੈਂ ਤਾਂ
ਕੰਬਲ ਲੈ ਕੇ, ਜ਼ਿਆਦਾ ਹੀ ਬਰਫ਼ ਪੈ ਰਹੀ ਤੁਹਾਡੇ ਉਡੇ ਦਾ ਫ
ਹਾਂ -ਹਾਂ ਬਹੁਤ ਜ਼ਿਆਦਾ ਬਰਫ਼ ਪੈ ਰਹੀ ਹੈ ਮੈਂ ਪੁੱਛੋ ਨਾ, ਬਸ ਛੱਤ ਦੇ ਉੱਤੇ ਸਾਰੇ ਜਿ ਬਰਫ਼ -ਬਰਫ਼ ਪੈਰ ਨੀਚੇ ਰੱਖਿਆ ਮੈਂ ਬ ਇਕ ਦਮ ਪੈਰ ਗਿੱਲਾ ਹੋ ਗਿਆ ਸਾਰਾ ਬਰਫ਼ ਨਾਲ
ਹਮ
ਮੈਂ ਦੁਬਾਰਾ ਕੰਬਲ ਚ ਪਾ ਲਈ ਮੈਂ ਦੁਬਾਰਾ ਚ ਕੰਬਲ ਪਾ ਲਈ।
ਜਾਮ ਤਾਂ ਨੀ ਹੋ ਗਿਆ?
ਨਹੀਂ ਨਹੀਂ ਜਾਮ ਨੀ ਹੋਯਾ। ਹਜੇ ਪੈਰ ਗਰਮ ਇ ਸੀ। ਤਾਂ ਕਰਕੇ।
ਹਾਂਜੀ।
ਹੋਰ ਦੱਸੋ?
ਬਸ ਜੀ ਆਪਣੇ ਬਾਰੇ ਕੀ ਦਸੀਏ? ਦੱਸੋ ਕੀ ਦੱਸਾਂ ਪੁੱਛੋ। ਜੋ ਪੁੱਛੋਗੇ ਉਹੀ ਦੱਸਾਂਗਾ।
ਆਪਣੀ ਮਰਜ਼ੀ ਤੋ ਕੁਛ ਵੀ ਦੱਸੋ।
ਨਹੀਂ ਜੋ ਪੁੱਛੋਗੇ ਉਹ ਦੱਸ ਦਾਂਗੇ ਮੈਂ ਪੁੱਛੋ।
ਮੈਨੂੰ ਸੋਚਣ ਚ ਟਾਈਮ ਲਗੇਗਾ ਮੈਂ ਪੁੱਛਿਆ ਕਿ ਤੁਸੀਂ ਆਪਣੇ ਆਪ ਦੱਸੋ ਕੀ ਦੱਸਣਾ।
ਦੱਸਨ ਚ ਟੈਮ ਲੱਗੇਗਾ ਨਾ। ਹੁਣ ਮੈਂ ਅਠਾਰਾਂ ਉੱਨੀ ਸਾਲ ਚ ਤੁਹਾਨੂੰ ਕਿ ਕਿ ਦੱਸਾਂ ਦੱਸੋ। ਹੈਲੋ ਉਨਿਸ।
ਕੰਪਲੀਟ ਹੋਗੇ ਓ ਯਾ ਲੱਗੇ ਓ ਹਲੇ?
ਮੈਂ ਵੀਹ ਚ ਲੱਗ ਗਿਆ।
ਕਿਦੇ ਵਿੱਚ?
ਵੀਹ ਚ ਲੱਗ ਗਿਆ ਉੱਨੀ ਹੋਗੀ ਆ ਕੰਪਲੀਟ ਹੋਗੀ ਉੱਨੀ।
ਇੱਕ ਸਾਲ ਵੱਡੇ ਓ ਤੁਸੀ।
ਓਕੇ ਤੇ ਮਤਲਬ ਤੁਸੀਂ ਛੋਟੇ ਹੋ? ਹਾਂਜੀ ਪੈਰ ਛੁਯਾ ਕਰੋ ਫੇਰ ਤਾਂ ਤੁਸੀਂ ਮੇਰੇ। ਇੱਕ ਸਾਲ ਵੱਡਾ ਆ ਮੈਂ ਮੇਰੇ ਨਾ। ਮਤਲਬ ਕਿ ਕਈ ਫਰੈਂਡ ਵਗੈਰਾ ਹੈਗੇ ਆ ਮਹੀਨਾ ਛੋਟੇ ਆ ਦੋ ਦਿਨ ਛੋਟੇ ਆ ਇੱਕ। ਇੱਕ ਘੰਟਾ ਵੀ ਛੋਟੇ ਆ ਨਾ ਮੈਂ ਪੈਰ ਛੂਆਉਂਦਾ ਉਹਨਾ ਤੋਂ ਬਈ ਪੈਰ ਛੂ ਮੇਰੇ। ਉਹ ਛੁੰਦੇ ਆ। ਪਿਆਰ ਨਾਲ ਛੁਦੇ ਆ ਕਹਿੰਦੇ ਆ ਵੱਡੇ ਭਰਾ ਪਿਆਰ ਛੂ ਲਾਂਗੇ ਤੁਵਾਡੇ। ਹਾਂ।
ਸਾਡੇ ਕੇ ਨਾ ਬਿਲਕੁਲ ਵੀ ਨੀ।
ਕਿਉਂ ਇੱਕ ਸਾਲ ਛੋਟੇ ਹੋ ਵੱਡਿਆਂ ਦੇ ਪੈਰ ਨੀ ਛੂੰਦੇ।
ਨਾ ਨਾ ਕੁੜੀਆਂ ਦਾ ਸਿਰਫ਼ ਇਹ ਫਰਜ਼ ਹੁੰਦਾ ਸਸੁਰਾਲ ਵਾਲੇ ਤੇ ਪੈਰ ਛੂਨਾ ਬਸ।
ਨਹੀਂ ਨਹੀਂ ਐਵੇਂ ਕੋਈ ਉਹ ਨੀ ਹੈਗਾ ਕੁੜੀਆਂ ਦਾ ਸਿਰਫ਼ ਹੁੰਦਾ ਸਸੁਰਾਲ ਮਤਲਬ ਕਿ, ਤੁਸੀਂ ਆਪਣੀ ਮਾਸੀ ਚਾਚੇ ਤਾਊ ਵਗੈਰਾ ਕਿਸੇ ਦੇ ਪੈਰ ਨੀ ਛੂੰਦੇ? ਮਤਲਬ ਤੁਸੀਂ ਕਿਸੇ ਕਿਸੀ ਦੀ ਉਹ ਨੀ ਇੱਜਤ ਕਰਦੇ?
ਨਮਸਤੇ ਕਰਦੇ ਤੇ ਆ ਹੋਰ ਕਿਵੇਂ ਕਰੀਏ?
ਤੇ ਨੀ ਮੈਂ ਤਾਂ ਸਾਰਿਆਂ ਦੇ ਪੈਰ ਚ ਹੁੰਦਾ ਮਾਸੀ ਦੇ ਵੀ। ਪੈਰ ਛੂਹ ਕੇ ਆਪਣਾ ਨਮਸਤੇ ਨਹੀਂ ਅੱਛਾ ਮਤਲਬ ਮਤਲਬ ਮੁੰਡੇ ਹੀ ਛੂਣਗੇ? ਕੁੜੀਆਂ ਨੀ ਛੂੰਨ ਗੀਆ ਸ਼ਰਮ ਆਂਦੀ ਆ?
ਸ਼ਰਮ ਦੀ ਨੀ ਗੱਲ ਹੈ ਅਸੀਂ ਇੱਥੇ ਦੀ ਕੁੜੀਆਂ ਨੇ।
ਨਹੀਂ ਕਈ ਹੈਗੀਆਂ ਕੁੜੀਆਂ ਮੇਰੀਆਂ ਵੀ ਭੈਣਾਂ ਹੈਗੀਆਂ ਦੋ ਤਿੰਨ ਠੀਕ ਹੈ। ਭੈਣਾਂ ਵੀ ਮੇਰੀਆਂ ਜਿਵੇਂ ਮਤਲਬ ਮੇਰੇ ਮੰਮੀ ਪਾਪਾ ਜਾਂਦੇ ਆ ਤੇ ਪੈਰ ਛੂੰਦੇ ਆ।
ਨਹੀਂ ਸਾਡੇ ਚ ਨੀ ਛੂਆਂਦੇ।
ਉਹ ਤਾਂ ਮੇਰੇ ਵੀ ਪੈਰ ਛੂ ਲੈਂਦੇ ਆ ਕਈ ਵਾਰ ਮੈਂ ਕਹਿੰਦਾ ਮੈਂ ਕਿਹਾ ਮੈਂ ਤੇਰੇ ਤੋਂ ਵੀ, ਡੇਢ ਮਹੀਨਾ ਵੱਡਾ ਫ਼ੇਰ ਵੀ ਤੂੰ ਮੇਰੇ ਪੈਰ ਕੀ ਹੋਇਆ ਕਹਿ ਰਹੀ ਵੱਡਾ ਭਰਾ ਤਾਂ ਹੈ।
ਵਾਹ ਸਾਡੇ ਚ ਕੋਈ ਨੀ ਐਵੇਂ ਚੱਕਰ।
ਸਾਡੇ ਚ ਇਹੀ ਚੱਕਰ ਹੈ
ਨਾ ਨਾ ਸਾਡੇ ਚ ਨਹੀਂ ਹੈ
ਭਰਾ ਹੈਗੇ ਆ ਤਿੰਨ ਤਿੰਨ ਚਾਰ ਚਾਰ ਸਾਲ ਵੱਡੇ ਮਾਸੀ ਦੇ ਮੁੰਡੇ ਵਗੈਰਾ ਪੈਰ ਛੁੰਦਾ ਮਾ ਜਾ ਕੇ ਹਾਂ ਪੈਰ ਜਾ ਕੇ ਛੁੰਦਾ ਮਾ ਜਾ ਕੇ ਬੇਸ਼ਕ ਇੱਜ਼ਤ ਨਾ ਕਰੀਏ ਪਰ ਪੈਰ ਜ਼ਰੂਰ ਛੂਈਦੇ ਆ
ਸਾਡੇ ਚ ਨਹੀਂ ਹੈ ਬਸ ਮੁੰਡੇ ਸਾਡੇ ਆ ਕਿ ਇੱਥੇ ਮੁੰਡੇ ਸ਼ੁੰਦੇ ਨੇ ਤੇ ਕੁੜੀ ਵਿਆਹੀ ਜਾਏ ਤੇ ਆਪਣੇ ਸਹੁਰੇ ਘਰ ਚਲੀ ਜਾਵੇ ਬਸ
ਇਹੋ ਜਹੀ ਕੋਈ ਗੱਲ ਨੀ ਹੈ ਆਹ ਤਾਂ ਤੁਸੀਂ ਧੱਕੇ ਨਾਲ ਹੀ ਬਣਾ ਰਹੇ ਹੋ
ਨਹੀਂ ਜੀ ਸਾਡੇ ਕ
ਨਹੀਂ ਨਹੀਂ ਆਹ ਆਹ ਗੱਲ ਤੁਸੀਂ ਧੱਕ ਕੇ ਨਾਲ ਬਣਾਈ ਹੈ ਕਿ ਬਈ ਨਹੀਂ ਸਿਰਫ ਸੋਹੁਰਿਆਂ ਦੇ ਛੁੰਦੇ ਆ ਮੰਮੀ ਤੇ ਨਹੀਂ ਛੁੰਦੇ
ਨਾ ਕਦੇ ਵੀ ਨੀ ਨਾ ਨਾ ਨਾ ਕਦੇ ਵੀ ਨੀ ਨਾ ਬਿਲਕੁਲ ਵੀ ਨੀ
ਠੀਕ ਹੈ ਜੀ ਮੈਂ ਤਾਂ ਪਹਿਲੀ ਵਾਰ ਸੁਣਿਆ
ਮੈਂ ਤੁਹਾਡੀ ਗੱਲ ਪਹਿਲੀ ਵਾਰ ਸੁਣੀ ਆ
ਮੈਂ ਉਹੀ ਤਾਂ ਕਹਿ ਰਿਹਾ ਮੈਂ ਪਹਿਲੀ ਵਾਰ ਗੱਲ ਸੁਣੀ ਆ ਤੇ ਮੈਂ ਸੁਣ ਗਿਆ ਇਹ ਕਨਫਿਊਜ਼ਨ ਚ ਆ ਕੀ ਹੋ ਰਿਹਾ ਇਹ ਸੋਸ਼ਲ ਮੀਡੀਆ ਦਾ ਅਸਰ ਹੈ ਸਾਰਾ ਕਿ ਬਾਈ ਕੁੜੀ ਕੁੜੀ ਜਾਏਗੀ ਆਪਣੇ ਸਹੁਰਿਆਂ ਘਰ ਉਹਨਾਂ ਦੇ ਪੈਰ ਛੂਏ ਗਈ ਬਸ ਉਹਦੇ ਇਲਾਵਾ ਕਿਸ ਹਾਂ ਕਈ ਵਾਰ ਹੁੰਦਾ ਹੈ ਮਤਲਬ ਕਿ ਕਈ ਵਾਰ ਆਪੇ ਦਿਲ ਹੋ ਜਾਂਦਾ ਹੈ ਮੰਮੀ ਦੇ ਵੀ ਪਿਆਰ ਸੁਦਾ ਮੈਂ ਜਾ ਕੇ ਮੰਮੀ ਕਹਿੰਦੀ ਆ ਕੀ ਹੋ ਗਿਆ ਅੱਜ
ਮੁੰਡਿਆਂ ਦਾ ਫਰਜ਼ ਹੈ ਨਾ ਸੋਣਾ ਫਿਰ
ਨਹੀਂ ਉਹ ਤਾਂ ਮੈਂ ਗੱਲ ਮੰਨ ਗਿਆ ਫਿਰ ਵੀ ਕੁੜੀਆਂ ਦਾ ਬਣਦਾ ਹੈ ਫਰਜ਼ ਤੁਸੀਂ ਨਹੀਂ ਹੋ ਫਿਰ ਮਤਲਬ ਤੁਹਾਡੀ ਸੋਚ ਅਲਗ ਹੈ
ਸਾਡੇ ਘਰ ਤਾਂ ਕੁਛ ਆਉਂਦੇ ਨ ਨ ਸਾਡੀ ਰਿਸ਼ਤੇਦਾਰੀ ਵੀ ਬਹੁਤ ਵੱਡੀ ਹੈ
ਚਲੋ ਤੁਸੀਂ ਛੱਡੋ ਤੁਹਾਡੀ ਮੰਮੀ ਹੈ ਮੰਮੀ ਵੀ ਛੁੰਦੇ ਹੋਣਗੇ ਮੰਮੀ ਛੁੰਦੇ ਹੀ ਹੋਣੇ ਆ ਕਿ ਕਿਸੇ ਦੇ ਪੈਰ
ਰਿਸ਼ਤੇਦਾਰੀ ਚ ਹੁੰਦੀ ਹੈ ਆਪਣੇ ਮਤਲਬ
ਤੇ ਫਿਰ ਫਿਰ ਦੱਸੋ ਸਸੁਰਾਲ ਸਾਈਡ ਤਾਂ ਹੋ ਗਿਆ ਜਿਵੇਂ ਮੰਮੀ ਦਾ ਚਾਚਾ ਆ ਗਿਆ ਕੋਈ ਆ ਗਿਆ ਵੱਡਾ
ਨਹੀਂ ਨਮਸਤੇ
ਖਾਲੀ ਨਮਸਤੇ ਸੁਖੀ ਨਮਸਤੇ ਚਾਹ ਨਾਲ ਹੈ
ਚਾਈ ਨ ਤਾਇਆ ਸੀ ਉਹ ਬੁਰਜਗ
ਅੱਛਾ ਚਲੋ ਗੁਜਰੇ ਹੋਏ ਇਹਨੂੰ ਤਾਂ ਵਾਪਸੀ ਨਹੀਂ ਲੈ ਕੇ ਆ ਸਕਦੇ ਫਿਰ ਵੀ
ਹੋਰ ਕੌਣਾ ਮਾਸੜ ਵ ਮਾਸੜ ਵਗੈਰਾ ਹੋ ਗ ਜਿਵੇਂ ਲਾ ਲੋ
ਹਾਂਜੀ
ਮੇਰੀ ਮਾਂ ਦੀ ਮਾਸੀ ਮਾਸੜ ਹੋ ਗਏ ਉਹਨਾ ਨੂੰ ਵੀ ਨਮਸਤੇ ਕਰਦੀ ਆ
ਨਮਸਤੇ ਨਾਲ ਗੱਲ ਨੀ ਬਣਦੀ ਨਾ ਪੈਰ ਛੂਹ ਕੇ ਕਰੋ
ਸਾਡੇ ਤੇ ਬਣ ਜਾਂਦੀ ਆ ਬਈ ਤੁਹਾਡੇ ਨੀ ਬਣਦੀ ਫਿਰ।
ਨਹੀਂ ਨਹੀਂ ਸਾਡੇ ਨੀ ਬਣਦੀ ਸਾਡੇ ਤਾਂ ਪੈਰ ਛੂਣਿਆ ਤਾਂ। ਛੂਹ, ਨਹੀਂ ਤਾਂ ਫੇਰ ਚੰਡਾ ਖਾ। ਗਲਤ ਗੱਲ ਨੀ ਹੈਗੀ ਠੀਕ ਗੱਲ ਹੈਗੀ ਆ ਇਹ ਮੋਡਰਨ ਜ਼ਮਾਨੇ ਵਾਲੀ ਗੱਲ ਨਹੀਂ ਹੈਗੀ ਹਾਂਜੀ ਮੈਂ ਕਹਿ ਰਿਹਾ ਮੋਡਰਨ ਜ਼ਮਾਨੇ ਵਾਲੀ ਗੱਲ ਨਹੀਂ ਹੈਗੀ ਸਾਡੇ ਪੁਰਾਣੇ ਪਿੰਡਾਂ ਵਾਲੀਆਂ ਹੈਗੀਆਂ ਗੱਲਾਂ
ਕਈਆਂ ਚ ਹੁੰਦਾ ਹੈ ਕਈਆਂ ਚ ਨਹੀਂ ਵੀ ਹੁੰਦਾ
ਅੱਛਾ ਤੁਸੀਂ ਸ਼ਹਿਰ ਚ ਰਹਿ ਕੇ ਸ਼ਹਿਰ ਹੀ ਬਣ ਗਏ ਹੋ
ਹਾਂ ਸ਼ੁਰੂ ਤੋਂ ਇੱਥੇ ਰਹਿੰਦੇ ਹਾਂ
ਰਹਿਣਾ ਤਾਂ ਮੈਂ ਸ਼ੁਰੂ ਇਧਰ ਹੀ ਆ ਯਮੁਨਾਨਗਰ ਚ ਬੱਚਾ ਸੀਗਾ ਦੋਂ ਛੋਟਾ ਜਿਹਾ ਹੁੰਦੇ ਤਾਂ, ਹੁੰਦੇ ਤਾਂ ਬ। ਸਹੀ ਆ ਪਰ ਪਹਿਲੀ ਵਾਰ ਸੁਣਿਆ ਆ ਗੱਲ ਨਾ ਬਾਈ ਪੈਰ ਨੀ ਛੂਹਦੇ ਆ ਵੱਡਿਆਂ ਦੇ। ਤੇ ਮਤਲਬ ਕੀ ਕਰਨਾ ਚਾਹੀਦਾ ਵੱਡਿਆਂ ਦਾ ਗਲਾ ਫੜੋ?
ਦੱਸ ਤਾਂ ਰਹੇ ਆ ਸਾਡੇ। ਸਾਡੇ ਦ ਦਸ ਤਾਂ ਰਹੀ ਆ ਸਾਡੇ ਜੇ ਮੇਰਾ ਵਿਆਹ ਹੋਣਾ ਹੋਏਗਾ ਕੱਲ ਨੂੰ। ਤੇ ਮੈ ਆਪਣੇ ਸਸੁਰਾਲ ਦੇ ਸੱਸ ਸੱਸ ਸੱਸ ਹੋ ਗਈ ਸਹੁਰਾ ਹੋ ਗਿਆ। ਹੋਰ ਜੋ ਬਜ਼ੁਰਗ ਹੋ ਗਏ।
ਜੇ ਉਹਨਾਂ ਨੇ ਵੀ ਜੇ ਉਹਨਾਂ ਨੇ ਵੀ ਕਹਿ ਤਾ ਬਈ ਤੁਸੀਂ ਮੇਰੇ ਪੈਰ ਨਾਲ ਛੂਹੋ ਦੂਰ ਹੋ ਜਾਓ।
ਉਹ ਕਹਿ ਹੀ ਨਹੀਂ ਸਕਦੇ ਨਹੀਂ ਕਹਿ ਸਕਦੇ। ਪਰ ਸੌ ਪ੍ਰਸੈਂਟ ਤਾਂ ਕੋਈ ਕਹੇਗਾ ਹੀ ਨਹੀ।
ਪਹਿਲਾਂ ਹੀ ਵੇਖ ਲਿਆ ਕਿਆ।
ਹਾਂ ਜੀ ਨਾ ਹੈ?
ਪਹਿਲਾਂ ਹੀ ਵੇਖ ਵੇਖ ਲਏ ਆ? ਨਹੀਂ, ਦੱਸੋ ਬਈ ਅ। ਪਹਿਲਾਂ ਹੀ ਸੁਭਾਅ ਵੇਖ ਲਿਆ ਉਹਨਾਂ ਦਾ ਬੈਠੇ ਬੈਠੇ ਕਿ ਬਈ ਮਤਲਬ ਟਾਈਮ ਮਸ਼ੀਨ ਹੈਗੀ ਆ। ਬਈ ਉਹ ਆਖਣਗੇ ਪੈਰ ਛੂਹੋ। ਮਤਲਬ, ਤੁਸੀਂ ਹੱਥ ਬਚਾ ਕੇ ਰੱਖੇ। ਤੇ ਹੋਏ ਆ ਕਿ ਬਈ ਕਿਸੇ ਦੇ ਨੀ ਮੈਂ ਸਿਰਫ ਸੱਸੂ ਸਸੂਰ ਦੇ ਆ।
ਨਹੀਂ ਜੋ ਵੀ ਬਜ਼ੁਰਗ ਹੋਏ ਉੱਥੇ ਦਾਦੀ ਸੱਸ ਦਾਦਾ ਸਹੁਰਾ ਜੋ ਵੀ ਹੈ।
ਸੋਹਰਿਆਂ ਸਾਈਡ ਹੀ ਛੋਹਣੇ ਆ ਘਰ ਦੇ ਸਾਈਡ ਨੀ ਛੋਹਣੇ।
ਹਾਂ ਇੱਥੇ ਮੁੰਡੇ ਛੋਡੇ ਛੋਡੇ ਹੋਏ ਨਾ।
ਹਾਂਜੀ ਚਲੋ ਭਰਾ ਤਾਂ ਹੀ ਹੋਣਾ। ਹੈਂ? ਭਰਾ ਤਾਂ ਨਿੱਕਾ ਭਰਾ ਛੋਹਦਾ ਹੁੰਦਾ ਹੀ ਹੋਣਾ ਪੈਰ ਪੂਰ।
ਹਾਂ ਉਹਛੋਹੁੰਦਾ ਹੈ। ਉਹ ਕਿੱਥੇ ਵੀ ਜਾਏ ਫਿਰ ਉਹਦਾ ਫਰਜ਼ ਹੈ ਉਹਨੂੰ।
ਠੀਕ ਜੀ।
ਹਮ
ਫਿਰ ਨੈਕਸਟ ਪਲੈਨ ਕਿੱਥੇ ਆ ਜੀ ਜਾਣ ਦਾ?
ਹਜੇ ਤਾਂ ਕਿੱਥੇ ਨੀ ਹੈ।
ਅਮਰੀਕਾ, ਅਮਰੀਕਾ ਦੱਸੋ ਜਾਣਾ ਹੋਏ ਤੇ।
ਨਾ ਨਾ। ਇੰਨੀ ਦੂਰ ਦੀ ਗੱਲ। ਸੋਚਿਆ, ਮੇਰੇ ਵਿਆਹ ਵੈਸੇ ਤਾਂ ਸੋਚਿਆ ਨੀ ਹੈ। ਹਮ।
ਓਕੇ ਸੋਚਿਆ ਨੀ ਏ ਠੀਕ ਜੀ।
ਹੋਰ ਦੱਸੋ?
ਬਸ ਜੀ ਬੈਠੇ ਆਂ, ਟਾਈਮ ਪਾਸ ਹੋ ਰਿਹਾ
ਤੈਆਰ ਹੋਗਾ ਤੁਹਾਡਾ।
ਡਿਨਰ ਸਾਡਾ ਤਿਆਰ ਨਹੀਂ ਹੁੰਦਾ, ਸਾਡਾ ਬਾਹਰ ਹੋ ਹੀ ਆਉਂਦਾ, ਹਾਂ।
ਸਾਰੇ ਖਾ ਲੈਂਦੇ ਨੇ ਘਰ ਦੇ, ਰੋਜ਼ ਬਾਹਾਰ ਦਾ।
ਘਰ ਚ ਹੈ ਹੀ ਕੌਣ ਹੁਣ ਕੱਲਾ ਈ ਆ। ਮੰਮੀ ਮਾਸੀ ਦੇ ਮੰਮੀ ਮਾਸੀ ਦੇ ਪਾਪਾ ਗਏ ਹੋਏ ਆ ਕਿਤੇ।
ਕਿੱਥੇ ਆ ਮਾਸੀ ਤੁਹਾਡੀ?
ਹਾਂਜੀ ਨਹੀਂ ਮੇਰਾ ਦਿਲ ਨਹੀਂ ਕਰ ਰਿਹਾ ਮੈਂ ਕਿਹਾ ਕੀ ਕਰਾਂਗਾ ਮਾਸੀ ਦੇ ਜਾ ਕੇ।
ਦੂਰ ਵਿਆਹ ਤਾਂ ਗਰਮੀ ਵੀ ਜ਼ਿਆਦਾ ਹਲੇ ਤਾਂ।
ਗਰਮੀ ਹੈਗੀ ਆ, ਪਰ ਤਾਜ ਮਹਿਲ ਵੇਖਣ ਵਾਲਾ ਹੈ।
ਗਏ ਨਹੀਂ ਫਿਰ ਦੇਖਣ?
ਨਹੀਂ ਨਹੀਂ ਵੇਖ ਵੇਖ ਕੇ ਅੱਕ ਗਿਆ ਮੈਂ ਤੇ। ਦੁਨੀਆਂ ਹੈਂ?
ਦੇ ਦਣਾ ਸੀ ਕਿਸੇ ਨੂੰ।
ਹਾਂ ਮੇਰੇ ਪਾਪੇ ਦਾ ਹੈਗਾ ਨਾ, ਉਹ ਕੱਢ ਕੇ ਦੇ ਦਾਂਗਾ ਮੈਂ ਝੋਲੀ ਚ। ਹਾਂ
ਹਾਂ, ਚਲੋ ਠੀਕ ਆ ਮੇਰੀ ਕੋਲ ਆ ਰਹੀ ਐ, ਠੀਕ।